ਹੈਲੋ
ਹਾਂ।
ਹਾਂਜੀ
ਹੁਣ ਗਏ।
ਆਰੀ ਅਵਾਜ
ਹਾਂ- ਹਾਂ ਆਵਾਜ਼ ਆ ਰਹੀ ਹੈ। ਅੱਛਾ-ਅੱਛਾ ਤੇ ਡੈਡੀ ਘਰ ਨੇ
ਹੂੰ
ਅੱਛਾ- ਅੱਛਾ ਹੋਰ
ਕੀ ਕਰਦੇ ਪਏ ਸੀ।
ਮੈਂ ਬਸ ਪੜ੍ਹਾ ਰਹੀ ਹਾਂ ਇਹਨੂੰ ਕਾਕੇ ਨੂੰ ਅਰੇ ਹੁਣੇ ਸਕੂਲ ਖੁੱਲਣ ਵਾਲੇ ਨਾ ਪੇਪਰ ਤੇ ਖ਼ਤਮ ਹੋ ਗਿਆ ਸਾਡੇ ਵੱਲੋਂ
ਅੱਛਾ- ਅੱਛਾ
ਅੱਧਾ ਪੇਪਰ ਕੀਤਾ ਹੈ ਅੱਧਾ ਮਾਰ ਖਾਏਗਾ ਟਊਸ਼ਨ ਤੇ
ਹੁਣ ਅਸੀਂ ਛੁੱਟੀਆਂ ਦਾ ਕੰਮ ਕਰਨ ਲਗੀ ਕੱਲ ਸਕੂਲ ਜਾ ਜਿਆਦਾ ਸੀ।
ਹੂੰ-ਹੂੰ
ਕੰਮ ਬੜਾ ਸਾਰਾ ਹਜੇ ਪਿਆ ਦਾ। ਉਹ ਹਜੇ ਹ ਰਾਤ ਹੋਈ ਦੀ ਉਹਨਾਂ ਦੀ।
ਅੱਛਾ
ਉਹਨਾਂ ਦੀ ਮਾਂ ਵੀ ਸੁੱਤੀ ਦੀ ਨਾਲ
ਆਹੋ ਸੁੱਤੇ ਹੀ ਪੰਜ ਵਜੇ ਹੋਣੇ ਸਵੇਰੇ
ਆਹੋ-ਆਹੋ ਹੁਣ ਉੱਠਣਗੇ ਆਰਾਮ ਨਾਲ ਜਦ ਕੋਈ ਕੰਮ ਨੀ ਹੋਏਗਾ ਹਜੇ ਉਹ ਸੁੱਤੇ ਦੇ ਸਾਰੇ ਜਾਣੇ
ਵੀ
ਉਹ ਸੁਤੇ ਹੀ ਲੇਟ ਰਾਤੀ ਪਹਿਲੇ ਬਾਜ਼ਾਰ ਗਏ ਸਨ। ਕੀ ਪਤਾ ਕਿਹੜੀ ਪਿਕਨਿਕ ਕਰਨ। ਆਹੋ-ਆਹੋ। ਜਦੋਂ ਵੀ ਉਹ ਜਾਂਦੇ ਆ ਤੇ ਆਉਂਦਾ ਇਹ ਵੀ ਘੁੰਮਣ ਜਾਂਦੇ ਆ।
ਅੱਛਾ
ਤਾਂ ਕਰਕੇ ਹਜੇ ਜਦੋਂ ਸ਼ੋਰ ਸ਼ਰਾਬਾ ਹੋਏਗਾ। ਇਹ ਨਾ ਦੋ ਵਜੇ ਉੱਠਣਗੇ।
ਅੱਛਾ ਹਾਂ। ਫਿਰ ਜੋ ਲੇਟ ਜੋ ਸੁੱਤੇ ਆ।
ਹੂੰ-ਹੂੰ।
ਤੇ ਨਾਸ਼ਤਾ ਇਹਨਾਂ ਦਾ ਦੋ ਵਜੇ ਤਿੰਨ ਵਜੇ ਹੁੰਦਾ ਹੋਣਾ?
ਨਾਸ਼ਤਾ ਇਹਨਾਂ ਦਾ ਹੁੰਦਾ ਆ। ਇਹ ਹਾਂ ਇਹ ਉੱਠਣਗੇ ਬਰੱਸ਼ ਬਰਸ਼ ਕਰਕੇ ਨਾਸ਼ਤਾ ਖਾ ਲੈਣਗੇ।
ਤੇ ਫਿਰ ਰੋਟੀ ਹੋਣੀ ਦੁਪਹਿਰ ਦੀ ਹੋਣੀ। ਇਹਨਾਂ ਦੀ ਪੰਜ ਵਜੇ ਕੇ ਸਾਢੇ ਪੰਜ ਵਜੇ।
ਹੋਰ ਫਿਰ ਇਹਨਾਂ ਦੀ ਰਾਤ ਦੀ ਰੋਟੀ ਤੇ ਰੱਬ ਹੀ ਜਾਨੇ ਕਦ ਹੁੰਦੀ ਹੈ। ਰਾਤ ਦੀ ਰੋਟੀ ਦਾ ਪਤਾ ਹੀ ਨਹੀਂ।
ਹਠੀ
ਹਜੇ ਮੰਮੀ ਦੀ ਪਹਿਲੀ ਕੋਲ ਆ?
ਪਹਿਲੀ ਕੋਲ।
ਅੱਛਾ-ਅੱਛਾ। ਤੇ ਇਹ ਕਿਹਨੂੰ-ਕਿਹਨੂੰ ਕਰਨਗੇ?
ਤੇ ਮੈਂ ਹੀ ਕਰਾਂਗੀ ਇਹਨਾਂ ਨੇ ਕਿੱਥੇ ਕਰਨੀ ਹੈ। ਆਪਣੀ ਸਹੇਲੀਆਂ ਨੂੰ।
ਅੱਛਾ-ਅੱਛਾ ਇਹਨਾਂ ਦੀ ਤੇ ਲਿਮਿਟ ਹੈਗੀ ਅਜੇ।
ਲਿਮਿਟ ਤਾਂ ਇਹਨਾਂ ਦੀ ਪੂਰੀ ਹੈ। ਉਹੀ ਮੈਂ ਆਪਣੇ ਹਿਸਾਬ ਨਾਲ ਕਰ ਲਊਗੀ ਨਾ। ਵਿੱਚ-ਵਿੱਚ, ਪੰਜ-ਪੰਜ ਮਿੰਟ ਗੱਲ ਕਰ ਲੂੰਗੀ।
ਅੱਛਾ।
ਜਿੰਨਾ ਪੂਰੀਆਂ ਕਾਲਾਂ ਹੋ ਸਕਣ।
ਅੱਛਾ-ਅੱਛਾ ਇੰਝ ਵੀ ਹੋ ਜਾਂਦਾ ਐ।
ਹੋ ਜਾਂਦਾ ਲਿਮਿਟ ਕਿਉਂਕਿ ਉਹ ਤਾਂ ਫਿਰ ਇੱਕ ਸੌ ਅੱਸੀ ਮਿੰਟ ਦੀ ਹੁੰਦੀ ਨਾ।
ਅੱਛਾ-ਅੱਛਾ।
ਤੇ ਜਦੋਂ ਤਿੰਨ ਘੰਟੇ ਪੂਰੇ ਹੋ ਗਏ ਫਿਰ। ਇਹਦੇ ਚ ਜਿੱਦਾਂ ਤੀਹ ਕਾਲਾਂ ਆ ਨਾ, ਦਸ-ਦਸ ਮਿੰਟ ਦੀ ਇੱਕ ਸੌ ਤੀਹ ਹੋ ਗਏ ਮਿੰਟ। ਇਹਨਾਂ ਨੇ ਕਰ ਲਏ ਨੀਤੂ ਮਾਸੀ ਉਹਨਾਂ ਨੇ ਅਹ ਪੰਜਾਹ ਕ ਪੰਜਾਹ ਮਿੰਟ ਐਕਸਟਰਾ ਕਰ ਲਏ ਕਿਸੇ ਨਾਲ।
ਹਾਂ ਇਹਨਾਂ ਨੇ ਉਹ ਦੋ-ਦੋ ਤਿੰਨ ਕਾਲਾਂ ਤੇ ਫਾਲਤੂ ਹੀ ਕੀਤੀਆਂ ਦੀਆਂ ਨੇ। ਇੱਕ ਦੂਜੇ ਨੂੰ ਇਹਨਾਂ ਨੂੰ ਪਤਾ ਨਹੀਂ ਨਾ ਹੈਗਾ ਤਾਂ ਕਰਕੇ। ਕਹਿ ਰਹੇ ਸੀਗੇ।
ਹੁਣ ਸਾਡੇ ਦਸ ਮਿੰਟ ਹੋ ਗਏ ਪੂਰੇ ਸਾਡੇ ਇੱਕ ਸੌ ਸੱਤਰ ਮਿੰਟ ਪਏ ਆ ਹੁਣ।
ਕਿੱਥੇ ਨਹੀਂ ਲਿਖਿਆ ਆਉਂਦਾ
ਨਹੀਂ-ਨਹੀਂ ਓਦਾਂ ਇੱਕ ਸੌ ਅੱਸੀ ਮਿੰਟ ਹੁੰਦੇ ਆ ਨਾ ਪੂਰੇ। ਹਿਸਾਬ ਲਾ ਲਉ ਫਿਰ ਤੁਸੀਂ ਦਸ ਮਿੰਟ ਹੋਰ
ਅੱਛਾ-ਅੱਛਾ। ਹੁੰਦਾ ਆ।
ਨਹੀਂ ਨਹੀਂ।
ਤਾਂ ਮੈਂ ਪੁੱਛਿਆ ਸੀਗਾ। ਜੀ।
ਰੋਟੀ ਖਾ ਲਈ ਤੁਸੀਂ?
ਉਹ ਹਾਂ ਅਸੀਂ ਵੀ ਭਟੂਰੇ ਮੰਗਵਾਏ ਸੀਗੇ, ਬਟ ਮੈਂ ਭਟੂਰੇ ਨੀ ਖਾਏ। ਕਿਉਂਕਿ ਮੇਰਾ ਪੇਟ ਖ਼ਰਾਬ ਸੀ।
ਕੱਲ ਰਾਤੀ ਦਵਾਈ ਲੈਣ ਗਈ। ਫੇਰ ਉਹਦੇ ਕਰਕੇ ਦਵਾਈ ਲੈਣ ਦੇ ਚ, ਗਈ ਐਕਟਿਵਾ ਤੇ ਸੀ ਮਾਮੇ ਨਾਲ। ਤੇ ਫਿਰ ਇਹ ਨਾ, ਉਹ ਰਸਤੇ ਚੱਕਰ ਆਣ ਲੱਗ ਗਿਆ, ਗਿਰ ਗਈ। ਕੀ ਨੀ ਐ, ਫਿਰ ਐਕਟਿਵ ਤੇ ਈ ਉਲਟੀ। ਫਰਦਾ ਹੈਗਾ ਹੀ ਜ ਉਹ ਮੈਨੂੰ ਦਵਾਈ ਦਿੱਤੀ, ਫੇਰ ਮੇਰ ਬੇਟੇ ਨੇ ਮੇਰੇ ਪੈਰ ਦਬਾਏ, ਫੇਰ ਮੈਂ ਸੋ ਗਈ।
ਅੱਛਾ
ਕਿਉਂਕਿ ਪੂਰੇ ਦਿਨ ਦੇ ਲੂਜ ਮੋਸ਼ਨ ਲੱਗੇ ਦੇ ਸੀ ਨਾ। ਤੇ ਉਹ ਕਰ ਕਰਕੇ ਕਮਜ਼ੋਰ ਆ ਗਈ। ਖਾਣੇ ਵੀ ਭਟੂਰੇ ਸੀ, ਮੈਂ ਪਲੇਨ ਰੋਟੀ ਖਾਧੀ ਐ।
ਅੱਛਾ ਅੱਛਾ।
ਹੂੰ ਹੂੰ
ਉਹ ਗੱਲ ਕਰਦੇ ਕਰਦੇ, ਹੈਰੀ ਮਾਮੂ ਨੂੰ ਕੋਲ ਹੋ ਗਈ ਵਿੱਚ।
ਅੱਛਾ ਅੱਛਾ।
ਉਹ ਕੱਟੀ
ਉਹ ਚੱਕੀ ਨੀ ਨਾ ਉਹਨਾਂ ਨੇ। ਕਰ ਤੇ ਉਹ ਬਾਜ਼ਾਰ ਗਏ ਵੇ ਆ ਪਤਾ ਨੀ। ਅੱਛਾ ਅੱਛਾ। ਅੱਛਾ ਅੱਛਾ, ਉਹ ਤੁਸੀਂ ਓਨਲਾਈਨ ਕੋਲ ਕਰਦੇ ਹੋ।
ਹੂੰ
ਅੱਛਾ ਅੱਛਾ। ਦਾ ਡੋਗ ਇਜ ਸਲੀਪਿੰਗ, ਅਸੀਂ ਵੀ ਬਸ। ਹੁਣ ਟੀਵੀ ਤੇ ਚੱਲਦੀ ਪਈ ਐ, ਪਰ ਨਾ ਨਾ, ਕੀਂ ਕੀ ਕਰਾਇਆ ਸੀ?
ਮੈਂ ਵੀ ਜੈਲਇਕਸ ਨੈਲਜ਼ ਕਰਏ ਸੀ ਨਾ ਹੁਨੇ, ਉਹ ਕਹਿ ਰਹੀ ਸੀ ਕਿ ਇੱਕ ਮਹੀਨਾ ਨੀ।
ਉਹ ਵੀ ਮੈਂ ਕਿਹਾ ਸੀ। ਅੱਛਾ ਉਹ ਵਾਲੇ ਜੈਲ ਨਾ, ਜੋ ਮੈਂ ਤੁਹਾਨੂੰ ਦੱਸਿਆ ਸੀਗਾ ਨੇਲਸ।
ਨਹੀਂ ਨਹੀਂ, ਉਹ ਉਹ ਪੋਲੀ ਜੈਲ ਆ।
ਅੱਛਾ ਅੱਛਾ
ਲੱਗਦੇ ਉਹੀ ਐ, ਜਿੱਦਾਂ ਪ੍ਰੈਸ ਓਨ ਨੈਲਸ਼ ਹੁੰਦੇ ਆ, ਹਨਾਂ?
ਹਾਂ ਹਾਂ।
ਉਹ ਥੋੜੇ ਸੋਫਟ ਚ ਆ ਜਾਂਦੇ ਆ।
ਅੱਛਾ ਅੱਛਾ।
ਤੇ ਉਹਦੇ ਨੀਚੇ ਗਲੂ ਨੀ ਲਗਦੀ, ਉਹ ਦੇ ਨੀਚੇ ਯੂ ਵੀ ਜੈਲ ਲਗਦੀ ਆ। ਉਹ ਟਿੱਕੀ ਰਹਿੰਦੀ ਐ, ਇੱਕ ਮਹੀਨਾ। ਉਹ ਲੈਂਦੀ ਨੀ, ਮੈਂ ਤਾਂ ਲਾਏ ਆ ਨਾ, ਮੇਰਾ ਇੱਕ ਨੁਹ ਦਰਦ ਕਰਨ ਲੱਗ ਗਿਆ।
ਬਾਚੋ ਕਰਨੇ ਆ ਰੁਕ ਜਾ, ਅੱਛਾ ਅੱਛਾ।
ਉਹਨੇ ਮੈਨੂੰ ਦੱਸਿਆ ਹੀ ਨ ਮੇਰੀ ਫਰੈਂਡ ਨੇ। ਉਹ ਮੋਡਲ ਚਾਹੀਦੀ ਸੀ ਨਾ ਉਹ ਮੈਨੂੰ ਯੂਜ ਕਰਦੀ ਰਹਿੰਦੀ ਹੈ। ਕਿ ਪੈਰਾਂ ਦੇ ਵੀ ਕਰੂਗੀ ਨਾ ਤੈਨੂੰ ਯੂਜ ਕਰੂਗੀ।
ਉਹ ਵੀ ਸਿੱਖਦੀ ਪਈ ਕਾਕੀ ਛੋਟਾ ਬਣਾਓ ਉਹ ਵੀ ਕਰਦੀ ਪਈ ਹੈ?
ਉਹਨੇ ਬਾਹਰ ਜਾਣਾ ਨਾ। ਉਹਨੇ ਬਾਹਰ ਜਾਣਾ।
ਅੱਛਾ ਉਹ ਤਾਂ ਸਿੱਖਦੀ ਹੈ। ਅੱਛਾ, ਅੱਛਾ।
ਹੂੰ ਅਤੇ ਹੁਣ ਉਹਨੇ ਡਿਜੀਟਲ ਮਾਰਕੀਟਿੰਗ ਵੀ ਸਿੱਖੀ ਆ। ਬਾਹਰ ਜਾਣ ਲਈ।
ਅੱਛਾ। ਇਹ ਸਹੀ ਹੈ। ਬਾਹਰ ਅਗਰ ਜਾ ਰਹੇ ਹੋ ਤੇ ਕੁਛ ਸਿੱਖ ਕੇ ਤੇ ਜਾਓ। ਹਾਂ ਇਹ ਤੇ ਹੈਗਾ ਵੇ। ਛੋਟਾ, ਛੋਟਾ। ਹਾਂ- ਹਾਂ ਛੋਟੀ ਅੱਛਾ-ਅੱਛਾ।
ਮੈਨੂੰ ਕਹਿ ਡੀ ਸੀ ਕਹਿੰਦੀ ਤੂੰ ਪਲੈਟਸ ਦੇ ਆ ਜਾ ਮੇਰੇ ਨਾਲ ਮੈਂ ਕਿਹਾ ਗਲਤ ਸਾਰੀ ਪੈਸਿਆਂ ਦੀ ਆ ਨਾ
ਹਾਂ ਪੈਸੇ ਦੀ ਹੈ ਨਾ ਤੇ ਇਹਨਾਂ ਕੋਲ ਹੈਗੇ ਨੇ ਪੈਸੇ
ਹਾਂ ਇਹਨਾਂ ਨੇ ਤਾਂ ਸ਼ੋ ਕੈਸ਼ ਕਰਵਾਣਾ ਕੈਸ਼ ਬਹੁਤ ਪੈਸਾ ਇਨਾ ਦ ਸੁਨਿਆਰੇ ਆ ਨਾ।
ਅੱਛਾ- ਅੱਛਾ
ਜੂਲਰਸਰ
ਅੱਛਾ-ਅੱਛਾ
ਹੁਣ ਬਿਨਾਂ ਸੋਚੇ ਸਮਝੇ ਵੀਹ ਹਜ਼ਾਰ ਦਾ ਸਮਾਨ ਲੈ ਤ ਸੀ ਨੇਲਸ ਦਾ।
ਅੱਛਾ ਇਹ ਵੀ ਸਹੀ ਹੈ ਸਿੱਖ ਕੇ ਤੇ ਜਾ ਰਹੀ ਹੈ ਨਾ ਡਾਂਸ
ਹੂੰ ਹੂੰ
ਹੂੰ- ਹੂੰ ਹਾਂ ਲਿੱਖ ਹੋਰ ਤੁਸੀਂ ਸਿਰ ਧੋਤੇ ਨੇ ਅੱਜ ਸੰਡੇ ਕੀ ਨਹੀ
ਮੈਂ ਦੋ ਦਿਨ ਬ ਧੋਤਾ ਹੈ ਪਰਸੋਂ ਧੋਤਾ ਮੈਂ ਉਹ ਮੰਮੀ ਨੇ ਮੈਨੂੰ ਘਰ ਸ਼ੈਂਪੂ ਬਣਾ ਕੇ ਦਿੱਤਾ ਨਾ ਰੀਠਿਆ ਦਾ ਮੇਰੇ ਉਹ ਹੋਣ ਲੱਗ ਗਏ ਸੀ ਕਿ ਬਾਲ ਝੜਨੇ ਬੜੇ ਸ਼ੁਰੂ ਹੋ ਗਏ ਸੀ ਚਿੱਟੇ ਵਾਲ ਆ ਗਏ ਸੀ ਮੇਰੇ
ਉਹਦੇ ਨਾਲ ਠੀਕ ਹੋ ਗਏ।
ਹੋਰ ਮੇਰੇ ਸ਼ਾਈਨਿੰਗ ਹੋ ਗਏ ਸ਼ਾਈਨਿੰਗ ਆਉਣ ਲੱਗ ਗਈ ਵਾਲਾਂ 'ਚ
ਅੱਛਾ ਤੇ ਕਿੰਝ ਬਣਾਇਆ ਮੰਮੀ ਕੋਲ ਪੁੱ ਛਾਂਗੇ ਅੱਛਾ- ਅੱਛਾ
ਉਹਨਾਂ ਨੇ ਉਹ ਨਾ ਰੀਠਿਆ ਦਾ ਤੇ ਇੱਕ ਸ਼ਿਕਾਕਾਈ ਦਾ ਪਾਊਡਰ ਮੇਰੇ ਤੋਂ ਮੰਗਵਾਇਆ ਸੀ ਆਂਮਲਾ ਵਿੱਚ
ਅੱਛਾ ਪੋਡਰ ਮੰਗਾਇਆ ਮੈਂ ਸੋਚੀ ਸਾਬਤ ਲਿਆਏ ਨੇ।
ਨਹੀਂ-ਨਹੀਂ ਉਹ ਪਾਊਡਰ ਨੂੰ ਪਾਊਡਰ ਨੂੰ ਪਾਣੀ 'ਚ ਉਬਾਲਤਾ ਉਹ ਜਿੰਨ ਦੇਰ ਤੱਕ ਉਹ ਡ ਨਹੀਂ ਹੋ ਜਾਂਦਾ ਉਹਨੂੰ ਉਬਾਲ ਈ ਜਾਣਾ ਤੇ ਉਹਦੇ 'ਚ ਬਾਅਦ 'ਚ ਸ਼ੈਂਪੂ ਪਾ ਦੇਣਾ।
ਅੱਛਾ ਤੇ ਫੇਰ ਸ਼ੈਂਪੂ ਕਿਹੜਾ ਪਾਇਆ ਤੁਸੀਂ
ਮੈਂ ਹੈੱਲਡਰ ਸ਼ੋਲਡਰ
ਅੱਛਾ- ਅੱਛਾ ਨਹੀਂ ਹੈਰ ਐਂਡ ਸ਼ੋਲਡਰ ਤੇ ਡੈਂਡਰਫ ਵਾਸਤੇ ਅੱਛਾ ਆ।
ਹਾਂਜੀ
ਹੈਡ ਐਂਡ ਸ਼ੋਲਡਰ ਤੇ ਮੈਂ ਕਿਹਾ ਅੱਛਾ ਹੈ। ਡਡਰਫ ਵਾਸਤੇ ਪਹਿਲੇ ਸਾਡੇ ਟਾਈਮ ਸਾਡੇ ਵੀ ਹੁੰਦਾ ਸੀਗਾ। ਇਹ ਸਾਡੇ ਨਾ ਸਰਦੀਆਂ 'ਚ ਹੁੰਦਾ ਟੈਨ ਟੀ ਈ ਐਨ ਸਾਡੇ ਸਰਦੀਆਂ 'ਚ ਹੁੰਦਾ ਹੈ। ਤੇ ਫਿਰ ਅਸੀਂ ਸਰਦੀਆਂ ਦੇ ਵਿੱਚ ਉਹ ਲਿਆਣੇ ਹਾਂ ਇਹ
ਸਰਦੀਆਂ 'ਚ ਅਸੀਂ ਹੈਲਰਡ ਸ਼ੋਲਡਰ ਯੂਜ ਕਰਨੇ ਆ ਵੈਸੇ ਅਸੀਂ ਡਬ ਯੂਜ ਕਰਨੇ ਆ।
ਅੱਛਾ
ਹਾਂ ਵੈਸੇ ਅਸੀਂ ਡਵ ਯੂਜ ਕਰਦੇ ਹਾਂ।
ਨਹੀਂ ਮੈਂ ਤਾਂ ਹੁਣੇ ਹੀ ਲਗਾਇਆ ਕਰੂੰਗੀ।
ਅੱਛਾ
ਆ ਉਹ ਤਾਂ ਛੋਟਾ ਨਾ ਫਿਰ
ਔਰ ਜਸਟ ਕਲੀਨ ਪਲਸ
ਅਸੀਂ ਉਹੀ ਲਾਂਦੇ ਸੀ ਕਲੀਨਿਕ ਪਲੱਸ ਤੇਲ ਕਲੀਨਿਕ ਪਲੱਸ ਸ਼ੈਂਪੂ
ਅੱਛਾ-ਅੱਛਾ ਤੇਰਾ ਮਾਮਾ ਵੀ ਕਲੀਨਿਕ ਪਲੱਸ ਈ ਲਗਾਦਾ।
ਉਹ ਉੱਪਰ ਸਾਰੇ ਡਵ ਲਗਾਂਦੇ ਆ। ਕੰਡੀਸ਼ਨਸ਼ਨਰ ਵਾਲਾ ਪਤਾ ਨੀ ਕੇ ਕੰਡੀਸ਼ਨਰ ਲਗਾਂਦੇ ਆ ਕੀ ਨਹੀ।
ਨਹੀਂ ਬੀਬਨ ਦੇ ਤਾਂ ਵਾਲ ਬੜੇ ਲੰਬੇ ਆ।
ਹਾਂ ਉਹਦੇ ਵਾਲ ਲੰਬੇ ਆ ਤਾਂ ਹੀ ਤੇ ਹੈ ਵੀ ਵੀ ਸ਼ੈਂਪੂ ਯੂਜ ਕਰਦੇ ਆ।
ਹੂੰ-ਹੂੰ,
ਹੂੰ, ਇਹਨਾਂ ਦੇ ਵੀ ਵੀ ਸ਼ੈਂਪੂ ਇੱਕ ਹਫ਼ਤੇ ਚ।
ਇੱਕ ਹਫ਼ਤੇ 'ਚ,
ਹਾਂ ਇੱਕ ਹਫ਼ਤੇ ਚ ਵੀ ਸ਼ੈਂਪੂ ਲਗਾਦੇ, ਆ ਸਾਰੇ ਜਣੇ ਮਿਲ ਕੇ।
ਪਤਾ ਨੀ ਕਿੱਥੇ ਰੱਖਦੇ ਹੋਣੇ ਮੈਨੂੰ ਲੱਗਦਾ ਕੱਪੜੇ ਵੀ ਨਾਂ ਸ਼ੈਂਪੂਆ ਨਾਲ ਧੋਂਦੇ ਹੋਣ।
ਪਤਾ ਨੀ ਮੰਗਵਾਦੇ ਪਰ ਐ ਵੀ ਆ।
ਅੱਛਾ,
ਆਹੋ ਆਹੋ। ਜ ਮੈਂ ਅਭੀ ਕਰਾਤੀ ਹੁੰ ਦੋ ਮਿੰਟ ਹਾਂ ਬਸ।
ਚਲੋ ਠੀਕ,
ਚੱਲ ਠੀਕ ਏ ਠੀਕ ਹੈ।
ਠੀਕ ਹੈ,